ਹੈਲੋ ਹਾਂਜੀ ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ ਤੁਸੀ? ਈ
ਵਧੀਆ ਵਧੀਆ।
ਹਾਂਜੀ । ਹਸ। ਆਈ ਜਾਂਦੀ ਆ ਆਪਾਂ ਇੱਕੋ ਚੀਜ਼ ਵਧੀਆ?
ਹਾਂਜੀ ਹਾਂਜੀ, ਆਪਾਂ ਟੋਪਿਕ ਹੀ ਕੰਟੀਨਿਊ ਕਰਦੇ ਆਂ ਹਾਂਜੀ ਹਾਂਜੀ। ਆਪਾਂ ਟੋਪਿਕ ਹੀ ਕੰਟੀਨਿਊ ਕਰਦੇ ਆਂ। ਹਾਂ ਬ
ਇਹ ਕਿ ਮੈਂ ਔਨੂੰ ਕਿਹਾ ਕਿ ਬਈ ਤੁਸੀਂ ਮਤਲਬ ਮੇਰੀ ਕਨਸੀਲਰ ਵਗੈਰਾ ਲਗਾ ਦੋ। ਤੇ ਔਨੇ ਕਿਹਾ ਕਿ ਮਤਲਬ ਤੂੰ ਚੁੱਪ ਰਹਿ, ਤੁ ਔਨੂੰ ਨਾ ਦੱਸ। ਫੇਰ ਮੈਂ ਕਿਹਾ ਚੱਲ ਠੀਕ ਏ। ਮੈਂ ਚੁੱਪ ਹੋ ਜਾਣੀ ਹਾਂ। ਫੇਰ ਮੈਂ ਔਨੂੰ ਬੋਲੀ ਜਾਵਾਂ ਕੀ ਯਾਰ ਤੁਸੀਂ ਹੁਣ ਆ ਕੀ ਲਗਾ ਰਹੇ ਹੋ? ਇਹਦੇ ਨਾਲ ਕੀ ਹੁਨ ਇਹ ਇੱਥੇ ਹੀ ਕਿਉਂ ਲਗਾਂਦੇ ਨੇ? ਔ ਤੰਗ ਹੋ ਗਏ? ਕਹਿੰਦੇ ਹੋਨ ਤੇ ਜਦੋ ਤੂੰ ਚੁੱਪ ਨਾ ਔਈ ਮੈਂ ਬਰਸ਼ ਤੇਰੇ ਮੂੰਹ ਤੇ ਸਿੱਧਾ ਵਾੜ ਦੂਗੀ, ਮੈਂ ਕਿਹਾ ਨੀ ਸਾਰੀ ਸੋਰੀ ਮੈਂ ਚੁੱਪ ਹੋ ਜਾਂਨੀ ਆ। ਫੇਰ ਔਨਾਂ ਲਿਪਸ ਇੰਚ ਤਿੰਨ-ਚਾਰ ਕਲਰ ਦੀ ਲਿਪਸਟਿਕ ਲਗਾਂਦਾ ਮੈਂ ਕਿਹਾ ਦੀ- ਦੀ ਮੈਨੂੰ ਭੰਗਣ ਨਾ ਬਣਾਣਾ। ਮੈਂ ਬਸ ਨੋਰਮਲ ਦਿਖਣਾ ਸਿੰਪਲ ਨੋ ਮੇਕਪ ਮੇਕਪ ਲੁਕ। ਔ ਕਹਿੰਦੀ ਆ ਅੱਛਾ, ਹੁਣ ਤੇ ਮੈਂ ਤੈਨੂੰ ਚੁੜੈਲ ਬਣਾ ਤਾਂ ਹੁਣ ਤਾਂ ਕੁੱਝ ਵੀ ਨਹੀ ਹੋ ਸਕਦਾ। ਦਾ
ਇਹ ਸਹੀ ਏ ਵੈਸੇ ਮੇਰੀ ਸਿਸ ਨ ਇੱਕ ਵਾਰ ਮੈਨੂੰ ਕਹਿੰਦੀ ਆ ਐਈ ਫ੍ਰਰੀ ਟਾਈਮ ਚ ਬੈਠੇ ਸੀ ਮੈਨੂੰ ਕਹਿੰਦੀ ਅੱਜ ਦਾ ਤੇਰੇ ਨਾ ਆਈ ਮੇਕਪ ਕਰਦੀਆਂ ਮੈਂ ਕਿਹਾ ਮੈਂ ਪਹਿਲਾਂ ਕਹਿ ਰਹੀ ਹਾਂ ਮੇਰਾ ਜਲੂਸ ਨਾ ਕੱਢ
ਹਾਂ ਔ ਨਾ ਮੈਨੂੰ ਥੋੜੇ ਜਾਂ ਹੋਰ ਮਤਲਬ ਡਰਾ ਰਹੀ ਸੀਗੀ। ਕਿ ਹੁਣ ਮੈਂ ਤੇਰਾ ਏਵੇਂ ਕਰ ਤਾਂ ਔ ਮਤਲਬ ਨੂੰ ਪਤਾ ਸੀਗਾ ਮੈਂ ਡਰ ਵੀ ਜਾਣੀ ਮਤਲਬ ਮੇਰਾ ਐਵੇਂ ਹੁੰਦਾ ਨਾ ਕਿ ਮੈਨੂੰ ਨਾ ਦੋ ਮਿੰਟ ਵਾਸਤੇ ਅਗਰ ਕੋਈ ਐਵੇਂ ਕਹਿ ਦ ਮੈਂ ਸੱਚੀ ਪਹਿਲਾਂ ਡਰ ਜਾਂਗੀ ਫੇਰ ਮੈਂ ਸੋਚਦੀ ਹਾ ਯਾਰ ਐਸਾ ਤੇ ਹੋ ਹੀ ਨਹੀਂ ਸਕਦ ਨਾ ਫਿਰ ਮੇਰਾ ਦਿਮਾਗ ਕੰਮ ਕਰਦਾ ਪਹਿਲਾਂ ਮੈਂ ਰੀਐਕਟ ਕਰ ਦੇ ਦੇਨੀ ਹਾਂ।
ਬਿਲਕੁਲ ਬਿਲਕੁਲ ਫੇਰ ਮੈਨੇ ਕਿਹਾ ਮੈਂ ਕਿਹਾ ਦੇਖੋ ਬਈ ਮੇਰਾ ਮੇਕਅਪ ਤੂੰ ਖਰਾਬ ਨਾ ਕਰ ਦੇ, ਠੀਕ ਹੈ ਮੇਰੀਆਂ ਜਲੂਸ ਨਾ ਤੂੰ ਕੱਢ ਦਈ ਚਾਹੇ ਆਪਾਂ ਘਰੇ ਹੀ ਆ ਉਹਨੇ ਇ ਹਾਂ। ਉਹਨੂੰ ਕਿਹੜਾ ਆਂਦਾ, ਉਹਨੇ ਐਈ ਮਜ਼ਾਕ-ਮਜ਼ਾਕ ਚ ਫੋਨ ਚੋਂ ਕੱਢ ਕੇ ਜਦੋਂ ਟਰਾਈ ਕਰ
ਹਾਂ, ਨੀ ਸਕਿੰਨ ਦਾ ਤਾਂ ਥੋੜਾ ਖਤਰਾ ਲੱਗਦਾ ਹੈ ਸਕਿੰਨ ਦਾ ਤਾਂ ਥੋੜ੍ਹਾ ਲੱਗਦਾ ਹੈ ਕਿ ਕੁਝ ਵੀ ਨਹੀਂ ਲਗਾ ਸ ਸਕਦੇ ਨਾ ਆਪਾਂ ਲਿਪਸਟਿਕ ਹੋਰ ਏ ਸਬ ਤਾਂ ਚਲੋ ਲੋਕਲ ਵੀ ਆ ਜਾਂਦੇ ਕੀ ਪਤਾ ਇਹ ਸਭ ਚੀਜ਼ਾਂ ਅਗਰ ਤੁਸੀਂ ਬ੍ਰੈਂਡ ਤੋਂ ਲੋ ਤਾਂ ਤਾਂ ਤੁਹਾਨੂੰ ਬਹੁਤ ਮਹਿੰਗੀਆਂ ਪੈਂਦੀਆਂ ਨੇ, ਬਾਕੀ ਆਹ ਕਿ ਜਿਹੜਾ ਫੇਸ ਚ ਲੱਗਣਾ ਉਹ ਥੋੜ੍ਹਾ ਬ੍ਰੈਂਡ ਵਾਲਾ ਲੋ, ਕਿਉਂਕਿ ਫੇਸ ਦੀ ਤਾਂ ਫਿਰ ਬਹੁਤ ਕੀਮਤੀ ਹੈ ਨਾ।
ਬਿਲਕੁਲ ਕਿਉਂਕਿ ਤੁਸੀਂ ਨੋਰਮਲੀ ਚੀਜ਼ਾਂ ਜਿਹੜੀਆਂ ਆਪਾਂ ਲੈਂਨੇ ਹਾਂ ਉਹਦਾ ਚਲੋ ਫੇਰ ਵੀ ਹੈਨਾ ਦੋਸਤ ਦੋ ਤਿੰਨ ਸੌ ਤੱਕ ਚਲੋ ਫੇਰ ਵੀ ਠੀਕ ਨੇ। ਪਰ ਜਿਵੇਂ ਆਪਾਂ ਬ੍ਰੈਂਡਡ ਪ੍ਰੋਡਕਟ ਲੈਂਦੇ ਹਾਂ ਉਹਨਾਂ ਦੀ ਤਾਂ ਮਤਲਬ ਕਿੱਟ ਵਗੈਰਾ ਜਿਵੇਂ ਆਂਦੀ ਹੈ, ਕਾਫ਼ੀ ਮਹਿੰਗਾ ਹੋ ਜਾਂਦਾ ਉਹ ਤਾਂ।
ਤ ਮੈ ਤੁਹਾਡੀ ਸਿਸਟਰ ਨੂੰ ਵੀ ਦੱਸਿਆ ਸੀ ਕਾਫ਼ੀ ਕਿ ਮਤਲਬ ਕਿੱਟ ਜਿਹੜਾ ਲੈਨ ਦੀ ਨਾ ਲੋੜ ਨੀ ਹੈ, ਤੇ ਤੁਸੀਂ ਨਾ ਜਿਵੇਂ ਕੁਛ ਪ੍ਰੋਡਕਟ ਇਹੋ ਜੇ ਹੁੰਦੇ ਆ ਜਿਵੇਂ ਕਿ ਅ ਜਿਵੇਂ ਤੁਹਾਨੂੰ ਅਗਰ ਆਈਲਾਈਨਰ ਵਗੇ ਹੋਏ ਯਾਂ ਫਿਰ ਏਸ ਲੈਂਨਾ ਤਾਂ ਇਹ ਮਤਲਬ ਇਨਸਾਈਟ ਦਾ ਬਹੁਤ ਵਧੀਆ ਰਹਿੰਦਾ ਐ। ਹਨਾ, ਤੇ ਮਤਲਬ ਉਸ ਸਸਤਾ ਵੀ ਕਾਫੀ ਆ ਜਾਂਦਾ ਜਿਵੇਂ ਮਤਲਬ ਸੌ ਦੋ ਸੇ ਪ੍ਰੋਡਕਟਸ ਆ ਜਾਂਦੇ ਆ, ਲੈਕਮੇ ਦਾ ਵੀ ਏਹੀ ਆ, ਅਗਰ ਤੁਹਾਨੂੰ ਮਤਲਬ ਜ਼ਿਆਦਾ ਸਾਰੇ ਸਟੈਪ ਨੀ ਕਰਨੇ ਤਾਂ ਉਹਦੀ ਸੀ-ਸੀ ਕਰੀਮ ਲੈ ਲੋ, ਉਹਦੇ ਨਾਲ ਫਿਰ ਸਭੀ ਹੋ ਜਾਂਦਾ ਪ੍ਰਾਈਮਰ ਵੀ ਹੋ ਜਾਂਦਾ, ਫਾਊਂਡੇਸ਼ਨ ਵੀ ਹੋ ਜਾਂਦਾ ਸਭ ਹੋ ਜਾਂਦਾ।
ਮ ਇੱਕ-ਇੱਕ ਆਂਦੀ ਆ ਉਹ
ਹਾਂ-ਹਾਂ ਇੱਕ ਕੋਈ ਆਂਦੀ ਆ ਉਹ ਸੀ-ਸੀ ਉਹਦੇ ਕਰੀਮ ਨਾ ਹੁੰਦਾ ਬਸ ਪਰ ਏਹ ਹੁੰਦਾ ਕਿ ਉਹ ਅਪ ਆਪਣੀ ਹੀ ਸ਼ੇਡ ਦੀ ਮੰਗਓ ਕਿਉਂਕਿ ਮੈ ਨਾ ਆਹੀ ਗਲਤੀ ਕਰਦੀ ਸੀ ਕਿ ਭਈਆ ਮੈਂ ਤਾਂ ਇੱਕਦਮ ਗੋਰੀ ਦੇ ਖਾ ਮ ਪਤਾ ਹੈ ਇੱਕਦਮ ਚੁਨੇ ਦੇ ਰੰਗ ਵਾਲ ਦੀ ਮੰਗਾ ਲਈ। ਉਹ ਪੂਰੀ ਮ ਲਗਾਵਾ ਤੇ ਫੇਸ ਚ ਉਹੂੰ ਪਤਾ ਤੇ ਚਲੀ ਜਾਏਗਾ, ਤੁਸੀਂ ਫੇਸ ਤੇ ਅਗਰ ਇਕ ਦਮ ਹੀ ਸ਼ੇਡ ਤੋਂ ਅਲੱਗ ਦਿਖ ਖਾਓਗੇ ਕਿਉਂਕਿ ਫਿਰ ਤੁਹਾਡੀ ਨੈਕ ਦੀ ਤੇ ਸ਼ੇਡ ਦੀਖ ਦੂਜੇ ਬੰਦੇ ਨੂੰ ਹੋਰ ਇਨੀ ਤਾਂ ਸਸਤੀ ਹੁੰਦੀ ਨੀ ਕਿ ਚਲੋ ਆਪਾਂ ਨੈਕ ਤੇ ਵੀ ਲਗਾ ਲਈ ਫੇਰ
ਉਹੀ ਤੇ ਹੈਗਾ ਹਾਂ।
ਤੇ ਉਹੀ ਉਹ ਤੁਸੀਂ ਧੁੱਪ ਤੇ ਨਿਕਲੋ, ਜਾਂ ਫਿਰ ਚਾਹੇ ਤੁਸੀਂ ਰਾਤੀ ਨਿਕਲੋ, ਕੁਛ ਦੇਰ ਬਾਅਦ ਉਹ ਮਤਲਬ ਜਦ ਥੋੜ੍ਹਾ ਔਕਸੀਜਨ ਦੀ ਵਜ੍ਹਾ ਨਾਲ ਆਕਸੀਡਾਈਜ ਹੋਇ ਜਾ ਰਹੀ ਉਹ ਉਦਾ ਪੂਰਾ ਗਰੇ ਕਲਰ ਹੋ ਗਿਆ। ਮੈਂ, ਮੈਂ ਉਵੀ ਡਰ ਗਈ। ਯਾਰ ਓਹ ਬੜੀ ਬੁਰੀ ਲੱਗ ਰਹੀ ਆ, ਉਹੀ ਤੇ ਇਸ ਚੀਜ਼ ਦੀ ਮੈਨੂੰ ਬੜੇ ਟਾਈਮ ਬਾਅਦ ਅਕਲ ਆਈ ਤਦ-ਤੱਕ ਤਾਂ ਮੇਰੇ ਬਹੁਤ ਪੈਸੇ ਵੇਸਟ
ਮਤਲਬ ਔਨਲਾਈਨ ਤੁਸੀਂ ਔਨਲਾਈਨ ਲੈਂਨੇ ਹੋ ਜਾਂ ਏ ਮਤਲਬ ਸ਼ੋਪ ਵਗੈਰਾ।
ਨਹੀਂ-ਨਹੀਂ, ਸ਼ੋਪ ਤੋ ਅਸੀਂ ਦੋ ਵਾਰ ਲਈ ਸੀ, ਇੱਕ ਵਾਰ ਅਸੀਂ ਔਨਲਾਈਨ ਲਈ ਸੀ ਮਤਲਬ ਤੁਸੀਂ ਸੋਚ ਮੈਨੂੰ ਤਿੰਨ ਵਾਰ ਪੂਰੀ ਤਯੁਬ ਖ ਖ਼ਤਮ ਕਰਕੇ ਇਹ ਚੀਜ਼ ਪਤਾ ਚਲੀਏ ਕਿ ਮੇਰੇ ਤਾਂ ਸੂਟ ਨਹੀਂ
ਇਹ ਸਹੀ ਹੈ ਆਪਾਂ ਨੂੰ ਹੁੰਦਾ ਕਿ ਹਾਂ ਪਰ ਚੀਜ਼ ਟ੍ਰਾਈ ਕਰ ਲਈਏ, ਟਰਾਈ ਕਰਨ ਤੋਂ ਬਾਅਦ ਆਪਾਂ ਨੂੰ ਪਤਾ ਲੱਗਦਾ ਆਪਾਂ ਗਲਤੀ ਕਿੱਥੇ ਕਰ ਰਹੇ ਹਾਂ। ਸਹੀ ਹੈ, ਵੈਸੇ ਹਨ ਨਾ ਆਪਾਂ ਨੂੰ ਕਿਲਡ ਬੜਾ ਫੀਲ ਹੁੰਦਾ ਬਾਦ ਚ ਵੀ ਮੈਂ ਐਵੇਂ ਕਰਦੀ
ਹਾਂ, ਹੁਣ ਤ ਯਾਰ ਬੈਠ ਟਰ ਕਰਦੀ ਹਾਂ ਹੁਣ ਤਾ ਮਤਲਬ ਮੈਨੂੰ ਲੱਗਦਾ ਹੈ ਮੈਂ ਵਧੀਆ ਕਰਦੀ ਪਰ ਯਾਰ ਹੁਣੇ ਵੀ ਨਹੀਂ ਪਤਾ ਕੋਈ ਗੱਲ ਨਹੀਂ।
ਨਹੀਂ-ਨਹੀਂ, ਹਾਂਜੀ ਨਹੀਂ-ਨਹੀਂ ਚਲੋ ਇਹ ਹੈ ਕਿ ਅਗਰ ਆਪਾਂ ਨੂੰ ਇੱਕ ਅੱਧੀ ਵਾਰ ਪਤਾ ਲੱਗ ਜੇ ਨਾ ਫੇਰ ਤਾਂ ਪ-ਪਰਫੈਕਟ ਹੋ ਜਾਂਨੇ ਹਾਂ ਉਸ ਚੀਜ਼ ਆਪਾਂ ਨੂੰ ਪਤਾ ਲੱਗਦਾ
ਹਾਂ-ਹਾਂ, ਤਾਂਹੀ ਮੈਂ ਤਾਂਹੀ ਮੈਂ ਦੱਸ ਰਹੀ ਸੀ ਕਿ ਤੁਸੀਂ ਲੋਕ ਇਸ ਤ ਪਹਿਲਾਂ ਪੈਸੇ ਵੇਸਟ ਕਰੋ ਗੇ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਆਪਣੀ ਸ਼ੈਡ ਦੀ ਮੰਗਵਾਏ ਪਤਾ ਸਭ ਤੋਂ ਬੈਸਟ ਚੀਜ਼ ਕੀ ਹੈ, ਸਾਨੂੰ ਇਹੀ ਦੱਸਿਆ ਜਾਂਦਾ ਨਾ ਕੀ ਤੁਸੀਂ ਗੋਰੇ ਹੋ ਜਾਓ ਤਾਂ ਤੁਹਾਨੂੰ ਲੋਕ ਪਸ ਪਸੰਦ ਕਰਨਗੇ। ਪਰ, ਨਹੀਂ ਪਤਾ ਸਭ ਤੋਂ ਸੋਹਣਾ ਰੰਗ ਹੁੰਦਾ ਸਾਵਲਾ ਰੰਗ
ਹਾਂਜੀ, ਹਾਂ ਬਿਲਕੁਲ।
ਤਾਂ ਮਤਲਬ ਤੜਕਾ ਲੱਗ ਰਿਹਾ ਇਹਨੂੰ ਖਾਸ
ਆਪਾਂ ਨਾ ਗੋਰੇ ਬੰਦੇ ਨੂੰ ਦੇਖ ਕਿੰਨ ਨਹੀਂ ਯ ਆਰ, ਉਹ ਕਿੰਨਾ ਗੋਰ ਰੈ ਕੀ
ਹਾਂ, ਉਹੀ ਹੈ ਨਾ ਸਾਨੂੰ, ਹਾਂ
ਆਪਾਂ ਵੀ ਚਲੋ ਹਨਾ ਸੋਹਣੇ ਲੱਗ ਕਦੇ ਹੋਈਏ ਬਟ ਆਪਾਂ ਫੇਰ ਵੀ ਹਾਂ ਯਾਰ ਕਿੰਨਾ ਸੋਹਣਾ ਹੈ।
ਹੁੰ, ਉਹੀ ਹੈ ਨਾ ਦੇਖੋ ਅਗਰ ਤੁਸੀਂ ਦੇਖੋ ਫੋਰਨ ਕੰਟਰੀਜ਼ ਤੇ ਇੰਡੀਅਨ ਜਾਂਦੇ ਨੇ। ਸਾਡੇ ਨਾਲ ਕੋਈ ਫੋਟੋ ਖਿਚਾਉਂਦਾ ਹੈ। ਚਾਂਦਾ, ਅਸੀਂ ਕੀ ਕਰਦੇ ਹਾਂ ਕੋਈ ਵੀ ਅੰਗਰੇਜ਼ ਆਏ ਅਰੇ ਦੇਖੋ ਫੋਰਨਰ ਚਲੋ ਫੋਟੋ ਖਿਚਾਂਦੇ ਹਾਂ ਉਹਨਾਂ ਨੂੰ ਅਸੀਂ ਖੁਦ ਚੀਜ਼ ਪ੍ਰਮੋਟ ਕਰ ਰਿਹਾ ਕਿ ਹਾਂ ਬੲ ਤੁਸੀਂ ਲੋਕ ਤਾਂ ਸ਼ਹਿਨਸ਼ਾਹ ਹੋ।
ਬਿਲਕੁਲ, ਇਹ ਦੇਖੋ ਕਲਰ ਦਾ ਕੋਈ ਵੈਸੇ ਇਨਾ ਕੋਈ ਅੱਜ ਕੱਲ੍ਹ ਤਾਂ ਨੀ ਕੋਈ ਇੰਨਾ ਮੈਟਰ ਕਰਦਾ
ਹਾਂ, ਉਹਨਾਂ ਨੂੰ ਨੋਰਮਲੀ ਟਰੀਟ ਕਰੋ।
ਹੁੰ।
ਪਤਾ ਉਸ ਵੇਲੇ ਤਾਂ ਇੰਨਾ ਜ਼ਿਆਦਾ ਕਰੇਜ਼ ਹੁੰਦਾ ਸੀ ਕਿ ਪਤਾ ਹੈ ਮੈਂ ਉੱਥੇ ਗਈ ਸੀ ਮੇਰੀ ਦੋ ਫੋਰਨਰ ਨਾਲ ਫੋਟੋ ਖਿੱਚੀ ਸੀ ਅਰੇ ਉਹ ਵੀ ਇਨਸਾਨ ਨੇ ਵੀ ਤਾਂ ਘੁੰਮਣ ਹੈ ਨੇ ਘੁੰਮਣ
ਇਹ ਤਾਂ ਇਹ ਕੁਛ ਚਲੋ ਨਾ ਇਹੀ ਸਾਰੇ ਕਰਦੇ ਨੇ ਕਿ ਹਾਂ ਬਈ ਮ ਐਕਟਰਸ ਨੂੰ ਕੋਈ ਇਨਾ ਫੇਮਸ ਹੁੰਦਾ ਕੋਈ ਐ ਹੁੰਦਾ ਹੈ ਤਾਂ ਉਹ ਵੀ ਇਨਸਾਨ ਨੇ ਬ ਫਿਰ ਵੀ ਆਪਣੇ ਅੰਦਰ ਕਿਵੇਂ ਹੁੰਦਾ
ਹਾਂ ਹਾਂ ਮੈਨੂੰ ਹੁਣ ਤ ਯਾਦ ਹੈ ਮੈਨੂੰ ਹੁਣ ਤੱਕ ਯਾਦ ਹੈ ਅਸੀਂ ਗਏ ਸੀ ਗੋਲਡਨ ਟੈਂਪਲ ਉੱਥੇ ਇੱਕ ਫੋਰਨਰ ਕੁੜੀ ਆਈ ਹੋਈ ਸੀ ਮੇਰੀ ਮੰਮਾ ਉਹਨੂੰ ਪਲੀਜ਼ ਪਲੀਜ਼ ਬੋਲ ਕੇ ਕਹਿ ਰਹੀ ਮੇਰੀ ਕੁੜੀ ਨਾਲ ਫੋਟੋ ਤੇ ਚਲੋ ਐ ਕੇ ਚਲੋ ਮੈਂ ਵੀ ਉਹ ਰੋ ਰੋ ਕੇ ਕਹਿ ਰਹੀ ਹਾਂ ਮੈਨੂੰ ਫੋਟੋ ਖਿਚਾ ਲੋ ਅ ਵੀ ਉਹ ਇਨਸਾਨ ਹੈ ਯਾਰ ਉਹ ਕਿਹੜੀ ਸੈਲੀਬ੍ਰਿਟੀ ਹੈ ਜਹੜੀ ਪਾਗਲ ਹੋ ਜਾਣਾ ਮਤਲਬ ਉਹੀ ਹੈ ਨਾ ਸਾਨੂੰ ਇਹ ਸ਼ੁਰੂ ਤੋਂ ਦੱਸੀ ਸੀ ਕਿ ਗੋਰਾ ਰੰਗ ਮਤਲਬ ਕਿ ਪੀਰੀਅਰ ਇਨਸਾਨ ਨੂੰ ਜਿਹੜਾ ਜਿਹੜਾ ਸ ਪੀਰੀਅਡ ਇਨਸਾਨ ਹਾਂ ਕਿ ਸਾਇੰਸ ਕਹਿੰਦੀ ਕਿ ਸਾਵਲਾ ਰੰਗ ਸਭ ਤੋਂ ਜ਼ਿਆਦਾ ਅਟਰੈਕਟਿਵ ਹੁੰਦਾ ਹੈ ਹੋਰ ਮੈਂ ਤੁਹਾਨੂੰ
ਾਂ ਸੱਚੀ ਮੈਂ ਨਾ ਮਤਲਬ ਦੇਖਦੀ ਹਾਂ ਜਿਵੇਂ ਅਮਰੀਕਨ ਵਗੈਰਾ ਕੁੱਛ ਹੋ ਗਏ ਨਾ ਮਤਲਬ ਤੁਸੀਂ ਦੇਖ ਖੋ ਉਹਨਾਂ ਤੇ ਚਾਹੇ ਉਹ ਜਿਵੇਂ ਮਰਜ਼ੀ ਕਲਰ ਹੈ ਬਟ ਉਹਨਾ ਤੇ ਹਰ ਇੱਕ ਚੀਜ਼ ਇਨੀ ਸੂਟ ਕਰਦੀ ਹੈ ਨਾ ਕਿ ਉਹ ਲੱਗਦਾ ਹੀ ਨਹੀਂ ਕਿ ਹਾਂ ਇਹ ਐਂ ਲੱਗਦਾ ਕਿ ਡਿਫ ਡਿਫਰੈਂਟ ਥੋੜੇ ਹੋ ਗਏ ਨੇ ਡਿਫਰੈਂਟ ਜਾਂ ਸ਼ੇਡ ਹੋ ਗਿਆ
ਹਾਂ ਰ ਮੈਂ ਤਾਂ ਇਹੀ ਦੇਖ ਰਹੀ ਹਾਂ ਕਿ ਮਤਲਬ ਅੱਜ ਕੱਲ ਐਸਾ ਹੋ ਰਿਹਾ ਕਿ ਬਾਹਰ ਦੇ ਲੋਕ ਜਿਹੜੇ ਗੋਰੇ ਆ ਉਹ ਸਪੈਸ਼ਲੀ ਟੈਨਿੰਗ ਕਰੀਮ ਲਗਾ ਰਹੇ ਆ ਸਾਡੇ ਆਾਰ ਹੋਣ ਵਾਸਤੇ ਔਰ ਅਸੀਂ ਪਤਾ ਨੀ ਕਿਹੜੀ ਫੇਅ ਲਵਲੀ ਲਗਾ ਲਗਾ ਕੇ ਸੋਚ ਰਿ ਕਿ ਬਈਆ ਤਾਂ ਗੋਰੇ ਹੋ ਜਾਣਗੇ ਹਾਂ ਬਚਪਨ ਵਿੱਚ ਤਾਂ ਸਾਨੂੰ ਇਹੀ ਲੱਗਦਾ ਸੀ ਤਿੰਨ ਮਹੀਨੇ ਫਿਰ ਫੇਰ ਲਵਲੀ ਲਗਾ ਲੋ ਇੱਕਦਮ ਚ ਚਿੱਟੇ ਹੋ ਜਾਓਗੇ
ਵੈਸੇ ਨਾ ਆਪਣੇ ਬੱਚੇ ਬਚਪਨ ਦੀਆਂ ਤਾਂ ਆਪਾਂ ਸੋਚ ਜਦ ਆਪਾਂ ਕਿੰਨਾ ਕੁੱਝ ਉਹ ਕਰਦੇ ਸੀ ਕਿ ਫੈਰਨ ਲਵਲੀ ਸੀ
ਹਾਂ ਉਹ ਮੂੰਹ ਤੇ ਪੂਰਾ ਪੋਡਸ ਪਾਊਡਰ ਥੋਪ ਕੇ ਭੇਜ ਦੋ ਬੱਚੇ ਨੂੰ ਸਕੂਲ
ਆਪਾਂ ਕਹਿੰਦੇ ਸੀ ਮੰਮਾ ਉਹ ਬਟਰਫਲਾਈ ਵਾਲਾ ਫ ਪਾਊਡਰ ਚਾਹੀਦਾ ਇਹ ਸਹੀ ਹੈ ਬਹੁਤ ਕੁਝ ਹੁੰਦਾ ਸੀ ਵ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਨਹੀਂ ਹਰ ਇੱਕ ਚੀਜ਼ ਦਾ ਹਰ ਇੱਕ ਬ੍ਰੈਂਡ ਦਾ ਨਾ
ਹਾਂ ਨਾਲੇ ਹੁਣ ਆ ਵੀ ਸਮਝ ਆਉਂਦਾ ਕਿ ਕੁਝ ਚੀਜ਼ਾਂ ਜਿਹੜੀਆਂ ਅਸੀਂ ਬਚਪਨ ਵਿੱਚ ਅਕਸੈਪਟ ਕਰਨੀਆਂ ਉਹ ਸਾਨੂੰ ਆਪਣੀ ਆਉਣ ਵਾਲੀ ਜਨਰੇਸ਼ਨ ਨਾਲ ਨਹੀਂ ਕਰਨੀ ਚਾਹੀਦੀਆਂ ਤਾਂ ਕਿ ਉਹਨਾਂ ਨੂੰ ਇਨਸਿਕਿਓਰ ਨਾ ਫੀਲ ਹੋਏ ਕਿ ਬਈ ਯਾਰ ਅਸੀਂ ਘੱਟ ਹਾਂ ਜਾਂ ਫਿਰ ਸਾਡਾ ਰੰਗ ਵਧੀਆ ਨੀ ਹੈ ਸਾਡਾ ਕੁਝ ਵਧੀਆ ਨਹੀਂ ਆ ਹਰ ਇੱਕ ਰੰਗ ਵਧੀਆ ਹੈ
ਬਿਲਕੁਲ ਕਿਉਂਕਿ ਇਹੀ ਹੈ ਨਾ ਕਿ ਇਕੁਐਲਿਟੀ ਹੋਣੀ ਚਾਹੀਦੀ ਹੈ ਹੁਣ ਆਪਾਂ ਦੇਖ ਕੀ ਰਹੇਾਂ ਕਿ ਕਿੰਨਾ ਕੁਛ ਉਹ ਹੁੰਦਾ ਹੈ ਅਗਰ ਆਪਾਂ ਕਲਰ ਨੂੰ ਲੈ ਕੇ ਵੀ ਹੁਣ ਲੜਨ ਲੱਗ ਜਾਂਗੇ ਨਾ ਫੇਿਰ ਤਾਂ ਬਸ ਖ਼ਤਮ ਹੈ ਸਭ ਕੁਝ
ਹਮ ਉਹੀ ਹੈ ਨਾ
ਪਹਿਲਾਂ ਹੀ ਆਪਣੇ ਤਾਂ ਤੁਸੀਂ ਦੇਖ ਲਓ ਐਜੂਕੇਸ਼ਨ ਪਿੱਛੇ ਹੋ ਗਿਆ ਸੇਫਟੀ ਪਿੱਛੇ ਕਿੰਨੀਆਂ ਚੀਜ਼ਾਂ ਪਿੱਛੇ
ਸਾਨੂੰ ਮੂਵੀਆਂ ਵਿੱਚ ਵੀ ਇਹੀ ਦਿਖਾਇਆ ਗਿਆ ਹੈ ਕਿ ਮਤਲਬ ਜਿਹੜਾ ਗੌਰੀ ਹੋਏ ਉਹ ਹੀਰੋਇਨ
ਸਹੀ ਹੈ ਨਹੀਂ ਵੈਸੇ ਹਾਂ ਵੈਸੇ ਨਾ ਸਾਊਥ ਮਤਲਬ ਸਾਊਥ ਵਾਲੀਆਂ ਮੂਵੀਆਂ ਬੈਸਟ ਹੁੰਦੀਆਂ ਨੇ ਉਹ ਚ ਕੋਈ ਐਵੇਂ ਦਾ ਉਹ ਨੀ ਹੁੰਦਾ ਬਟ ਆਪ ਇਸੇ ਕਰਕੇ ਤਾਂ ਆਪਾਂ ਨੂੰ ਇੰਡੀਆ ਤ ਕੁਛ ਪਸੰਦ ਨ ਬਸ ਆਪਾਂ ਗਲਤ
ਹਾਂ ਉਹ ਪੂਜਣਗੇ ਵੀ ਕਾਲੀ ਮਾਤਾ ਨੂੰ ਉਹਦੇ ਬਾਅਦ ਕਰਗੀ ਵੀ ਆਹ
ਹਾਂਜੀ। ਸਹੀ ਗੱਲ ਹੈ। ਬਿਲਕੁਲ
ਮਤਲਬ ਤੁਸੀਂ ਇਹ ਤਾਂ ਸੋਚ ਚ ਨਾ ਕਿੰਨੀ ਵੱਡੀ ਹਾਈਪੋਕ੍ਰੀਸੀ ਤੁਸੀਂ ਕਰ ਰਹੇ ਹੋ ਪੱਤਾ। ਕੁੜੀਆਂ ਦੀ ਅ ਦੀ ਜ਼ਿੰਦਗੀ ਐਸੀ ਇਨਸਿਕਿਓਰਿਟੀ ਨਿਕਲ ਜਾਂਦੀ ਕਿੇ ਸਹੀ ਨਹੀਂ ਲੱਗ ਰਹੇ ਕਦੀ ਮੋਟਾ ਪਤਲਾ ਦੇਖੋ ਕਦੀ ਛੋਟਾ ਵੱਡਾ ਦੇਖੋ
ਸਹੀ ਹੈ ਹਾਂ ਅੱਧੀਆਂ ਅੱਧੀਆਂ ਡ੍ਰੈਸਿਸ ਦਾ ਆਪ ਤਾਂ ਨਹੀਂ ਵੇਅਰ ਕਰਦੇ ਤੇ ਮੇਰੇ ਤੇ ਸੂਟ ਨੀ ਕਰੇਗਾ ਮੈਂ ਮੋਟ ਆ ਮੇਰੇ ਕਲਰ ਸੂਟ ਨਹੀਂ ਕਰੇਗਾ। ਕਿਉਂਕਿ ਆਪਾਂ ਨੂੰ ਹੋਰ ਜਾਂਦਾ ਇਨਸਕਿਓਰ ਹੋ ਜਾਂਦੇ ਆ ਆਪਾਂ ਆਪਾਂ ਕਿ ਯਾਰ ਅਗਰ ਦੂਜੇ ਵਾਲਾ ਦੇਖ ਜੱਦਕੀ ਸੋਚੇਗਾ। ਕਿਉਂਕਿ ਆਪਣੀ ਹਾਂਜੀ ਕਿਉਂਕਿ ਆਪਣੀ ਮਿੰਤਾਲਟੀ ਐਵੇਂ ਦੀ ਕਰਤੀ ਆਪਣੇ ਮਾਇਡ ਚ ਉਹਨਾ ਨੇ ਐਵੇਂ ਸੈਟ ਕਰਤਾ ਕਿ ਨਹੀਂ ਜੀ ਤੁਹਾਡੇ ਤੇ ਨੀ ਇਹ ਚੀਜ਼ ਸੂਟ ਕਰਨੀ
ਹਾਂ ਬਿਲਕੁਲ, ਬਿਲਕੁਲ
ਆਪਾਂ ਥੋੜੇ ਦਿਲ ਤੇ ਲੈ ਜਾਂਦੇ ਹਾਂ ਫੇਰ ਆਪਾਂ ਸੋਚਦੇ ਹਾਂ ਜੀ ਡਾਇਟਿੰਗ ਸ਼ੁਰੂ ਕਰ ਦੀਏ ਫਲਾਣੀ ਚੀਜ਼ ਸ਼ੁਰੂ ਕਰ ਦੇਏ ਬਟ ਠੀਕ ਹੈ ਤੁਹਾਨੂੰ ਜਿਵੇਂ ਤੁਸੀਂ ਆਪਣੇ ਆਪ ਨੂੰ ਸਹੀ ਲੱਗ ਰਹੇ ਹੋ ਨਾ ਤਾਂ ਤੁਸੀਂ ਬੈਸਟ ਹੋ।
ਹਾਂਜੀ ਤਾਂ ਇਕਦਮ ਸਹੀ ਗੱਲ ਹੈ
ਬਿਲਕੁਲ ਕਿਉਕ ਦੇਖੋ ਆਪਾਂ ਜਿੰਨਾ ਹੋਰਾਂ ਦੇ ਮਤਲਬ ਲਵਾਂਗੇ ਹਨ ਕਪਲੀਮੈਂਟ ਜਾਂ ਹੋਰਾਂ ਵੱਲ ਆਪਾਂ ਸੋਚਾਂਗੇ ਕਿ ਕੀ ਸੋਚੇਗਾ ਆਪਾਂ ਨੂੰ ਓਨਾ ਹੀ ਬੁਰਾ ਲੱਗੇਗਾ ਕਿਉਂਕਿ ਆਪਾਂ ਨੂੰ ਪਤਾ ਕੀ ਰਐਲਿਟੀ ਚ ਕੁਛ ਨਹੀਂ ਹੋਣਾ
ਹਾਂਜੀ ਪਤਾ ਖੁਦ ਨੂੰ ਜੋ ਵਧੀਆ ਲੱਗਦਾ ਨਾ ਉਹੀ ਸਭ ਤੋਂ ਵਧੀਆ ਹੈ ਕਿਉਂਕਿ ਚਾਰ ਲੋਕ ਕੀ ਸੋਚਾਂਗੇ ਉਹ ਵੀ ਅਸੀਂ ਸੋਚਾਂਗੇ ਤੇ ਫਿਰ ਚਾਰ ਲੋਕ ਕੀ ਸੋਚਣਗੇ ਹਨਨਾ ਵੈਸੇ ਵੀ ਚਾਰ ਲੋਕ ਹੀ ਸੋਚਾਂਗੇ ਮੈਂ ਹੀ ਆਪਣੇ ਬਾਰੇ
ਹਾਂਜੀ ਸਹੀ ਹੈ ਨਾਲੇ ਉਹ ਚਾਰ ਲੋਕ ਕੀ ਕਹਿ ਲੈਣਗੇ ਬਈ ਸਾਡੇ ਬਾਰੇ ਬੁਰਾ ਬੋਲਣਗੇ ਠੀਕ ਹੈ
ਹਾਂ ਕਿਹੜੇ ਉਹ ਚਾਰ ਲੋਕ ਸਾਨੂੰ ਕੁੱਝ ਕਮਾ ਕੇ ਦੇ ਰਹੇ ਨੇ ਜਾਂ ਉਹਨਾਂ ਨੂੰ ਇਹ ਕਹਿ ਦੇਈਏ ਬਈਆ ਤੁਸੀਂ ਲੈ ਦੱਸੋ
ਬਿਲਕੁਲ ਜੇ ਤੁਹਾਡੇ ਕੋਲ ਇੰਨੀ ਤੁਹਾਡੇ ਕੋਲ ਇੰਨੀ ਪ੍ਰੋਪਰਟੀ ਹੈਗੀ ਹੈ ਸਾਨੂੰ ਦੋ
ਹਾਂ
ਉਹਹੀ ਸਹੀ ਹੈ ਬਸ ਅਤੇ ਆਪਣਾ ਨਾ ਥੋੜ੍ਹੀ ਸੁਸਾਇਟੀ ਹੀ ਐਵੇਂ ਦੀ ਹੈ ਤੁਸੀਂ ਹੋਰ ਕਲਚਰਸ ਦੇਖੋ ਨਾ ਬਹੁਤ ਵਧੀਆ ਨੇ
ਹਾਂਜੀ
ਆਪਣਾ ਹੀ ਥੋੜ੍ਹਾ ਪਤਾ ਨੀ ਕਿਉਂ ਐਵੇਂ ਦਾ ਇਹਨਾ ਨੇ ਕੀਤਾ ਪਿਆ ਹੈ
ਹਾਂਜੀ ਚਲੋ ਕੋਈ ਵੀੀ ਇਸ ਬਾਰੇ ਦੁਬਾਰਾ ਵੀ ਗੱਲ ਕਰਾਂਗੇ ਓਕੇ ਸਤਿ ਸ਼੍ਰੀ ਅਕਾਲ